ਹੈਲੋ
ਹੈਲੋ
ਹੈਲੋ ਹਾਂ ਜੀ ਸਤ ਸ਼੍ਰੀ ਅ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
ਵਧੀਐ, ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ, ਮੈਂ ਠੀਕ ਹਾਂ ਅਤੇ ਤੁਹਾਡੀ ਬੜੀ ਯਾਦ ਆਦੀ ਪਈ ਸੀ ਤੇ,
ਅੱਛਾ-ਅੱਛਾ ਤੁਹਾਨੂੰ ਯਾਦ ਆ ਰਹੀ ਸੀ ਸਾਡੀ।
ਹੂੰ,
ਅੱ ਅੱਛਾ, ਮੈਂ ਵੀ ਤੁਹਾਨੂੰ ਯਾਦ ਹੀ ਕਰਦੀ ਪਈ ਸੀ। ਨਹੀਂ-ਨਹੀਂ, ਆ ਆਂਦੀ ਆਦੀ ਮੈਂ ਤੇ ਕਹਿੰਦੀ ਵੀ ਮੈਨੂੰ ਵੀ ਆਂਦੀ। ਪਈ ਸੀ ਮੈਂ,
ਅੱਛਾ-ਅੱਛਾ-ਅੱਛਾ, ਅੱਛਾ,
ਹਾਂਜੀ, ਮੈਂ, ਤੁਹਾਡੀ ਰੀਲ ਤੁਹਾਡੀ ਮਤਲਬ ਮੈਂ ਤੁਹਾਡੀ ਰੀਹ ਵੇਖੀ ਸੀ ਤੁਸੀਂ ਆਪਣਾ ਆ ਵ ਬੂਟਾ
ਅੱਛਾ ਹਾਂ ਹਾਂ
ਤੇ ਉਹ ਚ ਮੈਂ ਦੇਖਿਆ ਤੁਸੀਂ ਬੜੇ ਵਧੀਆ-ਵਧੀਆ ਨਾ ਡਿਜ਼ਾਇਨ ਪਾਂਦੇ ਓ, ਤੇ ਮੈਨੂੰ ਵੀ ਨਾ ਐਵੇਂ ਦਾ ਕੋਈ ਟੇਲਰ ਚਾਹੀਦਾ ਸੀ ਜਿਹਦੇ ਕੋਲ ਮੈਂ ਵਧੀਆ-ਵਧੀਆ ਡਿਜ਼ਾਇਨ ਪਵਾ ਸਕਾ, ਦੇਖੋ ਮੈਨੂੰ ਨਾ ਸੂਟ ਪਾਣ ਦਾ ਨਾ ਬੜਾ ਸ਼ੌਕ ਹੈਗਾ। ਸੂਟ ਦਾ ਨਾ ਫਿਰ ਐਵੇਂ ਨਾ ਹੋਏ ਕਿ ਉਹਨਾਂ ਦੇ ਸੂਟ ਸੂਟ ਤੇ ਹੋਏਗੀ ਸੂਟ ਐ ਨਾ ਡਿਜ਼ਾਇਨ ਡਿਫਰੈਂਟ-ਡਿਫਰੈਂਟ, ਸਭ ਡਿਫਰੈਂਟਸ ਡਿਜ਼ਾਇਨ ਜਿਹੜਾ ਗਲੇ ਦਾ ਡਿਜ਼ਾਇਨ ਕੋਈ ਵੱਖਰਾ ਹੋਏ। ਪਜਾਮਾ ਸੋਰੀ ਪਜਾਮਾ ਦਾ ਡਿਜ਼ਾਇਨ ਕੋਈ ਵੱਖਰਾ ਹੋਏ ਬਾਹ ਤੇ ਡਿਜ਼ਾਇਨ ਦਾ, ਮੈਨੂੰ ਐਵੇਂ ਦੇ ਕੋਈ ਚਾਹੀਦਾ ਸੀ, ਤੇ ਮੈਂ ਤੁਹਾਡੀ ਵੀਡੀਓ ਵੇਖੀ ਮੈ ਕਿਹਾ ਇਹਨਾਂ ਨੂੰ ਮੈਂ ਫੋਨ ਕਰਾਂਗੀ। ਤੇ ਇਹਨਾਂ ਨੂੰ ਪੁੱਛਾਂਗੀ ਕਿ ਤੁਸੀਂ ਮੇਰਾ ਵੀ ਸੀ ਦੋਗੇ।
ਹਾਂ-ਹਾਂ, ਸੀ ਦਾਂਗੀ ਮੈਂ, ਪਰ ਤੁਹਾਡਾ ਆਇਆ ਨੀ ਫੋਨ ਕਿਉਂ ਤੁਸੀਂ ਕੀਤਾ ਈ ਨੀ ਫਿਰ।
ਆਹਾ ਨਈਂ-ਨਈਂ ਮੈਂ ਕਰਨ ਓਹੀ ਤਾਂ ਕਹਿੰਦੀ ਮੈਂ ਕਰਨਾ ਸੀ ਟੈਮ ਈ ਨੀ ਮਿਲ ਪਾਇਆ।
ਅੱਛਾ-ਅੱਛਾ।
ਹਾਂਜੀ। ਹੋਰ ਦੱਸੋ ਕੀ ਕਰ ਰਹੇ ਸੀ?
ਹਾਂ। ਕੁਛ ਵੀ ਨੀ ਬਸ, ਹੁਣੇ ਰੋਟੀ ਖਾਧੀ ਏ। ਤੇ ਬਣਾਏ ਸੀ ਅਸੀਂ ਪਤੋੜ। ਤੇ, ਹੁਣ ਫਲ ਹਾਂਜੀ।
ਪਤੋੜ ਤੁਸੀਂ ਕਿੱਦਾਂ ਬਣਾਉਂਦੇ ਹੋ? ਦੇਖ ਦੇਖੋ ਮੈਨੂੰ ਨਾ, ਮੈਂ ਨਾ ਕੋ- ਪਤੋੜ ਕਦੀ ਬਣਾਏ ਨੀ।
ਅੱਛਾ! ਤੇ ਨਈਂ ਵੈਸੇ ਏ-ਇੰਨੇ ਮੁਸ਼ ਕਲ ਨਈਂ ਐ। ਅੱਛਾ। ਚਲੋ, ਮੈਂ ਤੁਹਾਨੂੰ ਦੱਸ ਦਿੰਦੀ ਆਂ। ਬੜੇ ਆਸਾਨ ਨੇ ਬਣਾਉਣੇ। ਇੰਨੀ ਮੁਸ਼ਕਿਲ ਨਈਂ ਐ। ਤੇ ਬਸ ਐ ਪਤੋੜ ਕੀ ਕਰਨੇ ਨੇ ਐ ਧੋ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਓ ਜਿਹੜੇ ਡੰਡੀਆਂ ਲੱਗੀਆਂ ਹੁੰਦੀਆਂ ਨਾ। ਓ ਉਤਾਰ ਲੈਣੀਆਂ ਨੇ, ਤੇ ਫਿਰ ਇਹਨਾਂ ਨੂੰ ਧੋ ਕੇ ਨਾ ਪੂੰਜ ਲੈਣੇ ਨੇ ਸੁੱਕੇ ਕੱਪੜੇ ਨਾਲੇ। ਇਕ ਤੇ ਬਿਲਕੁਲ ਸੁਕ ਸੁਕਾ ਲੈਣੇ ਨੇ ਇਨਾਂ ਨੂੰ। ਤੇ ਫੇਰ ਨਾ ਵੇਸਨ ਘੋਲਣਾ ਏ ਤੁਸੀਂ ਵੇਸਨ 'ਚ 'ਚ ਸਰੋਂ ਦਾ ਤੇਲ ਸਾੜ ਕੇ ਪਾਣਾ ਏ ਆਪਣੇ ਸਵਾਦ ਨਾਲ ਜ ਦੁਰਾਨ ਨਮਕ, ਮਿਰਚ ਤੁਸੀਂ ਖਾਂਦੇ ਔ। ਓਸਰ੍ਹਾਂ ਪਾ ਲੈਣਾ ਵਿੱਚ ਕਾਫ ਕਾਫੀ ਸਾਰਾ ਸਮਾਨ, ਲਸਣ ਕਾਫੀ ਸਾਰਾ ਪਾਓ, ਹਿੰਗ ਪਾਓ, ਤੇ ਨਮਕ, ਮਿਰਚ ਮਸਾਲੇ ਬਈ ਜੋ ਵੀ ਤੁਆਨੂੰ ਅੱਛਾ ਲੱਗਦਾ। ਦਾ ਏ ਮਸਾਲਾ ਵਿੱਚ ਪਾਲੋ ਅੰਬ ਚੂਰ ਵੀ ਪਾਲੋ। ਤੇ ਉਨੂੰ ਅੱਛੀ ਤਰ੍ਹਾਂ ਘੋਲ ਲਓ। ਤੇ ਜ਼ਾਦਾ ਨਾ ਪਤਲਾ ਔਨਾ ਚਾਈਦਾ ਨਾ ਗਾੜਾ ਹੋਣਾ ਚਾਈਦਾ। ਤੇ ਫਿਰ ਇੱਕ-ਇੱਕ ਪੱਤਾ ਵਿਛਾ ਕ ਕੇ ਨਾ ਇੱਕ ਪੈਲੇੇ ਥੱਲੇ ਵੱਡਾ ਪੱਤਾ ਵਛਾ ਲੈਣਾ ਏ। ਤੇ ਫੇਰ ਉਦੇ ਤੇ ਲੇਪ ਕਰਕੇ- ਕੀ ਤੇ ਪੱਤੇ ਜੋੜੀ ਜਾਓ ਉੱਤੇ ਵੇਰ ਲੇਪ ਕਰੀ ਜਾਓ। ਪੱਤੇ ਜੋੜੀ ਜਾਓ- ਲੇਪ ਕਰੀ ਜਾਓ। ਤੇ ਬਸ ਫੇਰ ਉਦਾ ਰੋਲ ਬਣਾ ਲੈਣਾ। ਤੁਸੀ ਹਨਾ ਰੋਲ ਬਣਾ ਕੇ ਉਤ- ਉਤੇ ਧਾਗਾ ਲਪੇਟਣਾ ਏ। ਬਈ ਖੁੱਲ੍ਹੇ ਨਾ ਬਣਾਦੇ ਓਏ ਨਾ।
ਤੇ ਅਸੀਂ ਮਤਲਬ ਕਿੰਨੇ ਪੱਤਿਆਂ ਦਾ ਰੋਲ ਬਣਾ ਸਕਦੇ ਆਂ।
ਐ -ਐ ਆਪਣੀ ਮਰਜ਼ੀ ਹੁੰਦੀ ਏ। ਵੈਸੇ ਛੋਟੇ ਬਣਾਓ ਤੇ ਜਲਦੀ ਬਣ ਜਾਂਦੇ ਨੇ। ਵੱਡੇ ਵੀ ਅੰਦਰੋਂ ਕੱਚੇ ਵੀ ਰਹਿ ਜਾਂਦੇ ਨੇ ਜ਼ਿਆਦਾ ਵੱਡੇ ਬਣਾਓ 'ਤੇ। ਹਨਾ ਛੋਟੇ ਈ ਬਣਾਓ ਤੇ ਸਈ ਰੇਂਦੇ ਨੇ। ਨਹੀਂ ਕਮ ਸੇ ਕਮ ਸੱਤ- ਪੱਤੇ ਤੇ ਹੋਣੇ ਈ ਚਾਈਦੇ ਨੇ। ਛੇ ਸੱਤ ਪੱਤੇ। ਹਾਂ ਕਿਉਂਕਿ ਬਾਰ ਇੱਕ ਵੱਡਾ ਪੱਤਾ ਲੱਗਦਾ ਏ। ਉਦੇ ਵਿੱਚ- ਨਾ ਛੋਟੇ ਛੋਟੇ ਲਗਾਣੇ ਹੁੰਦੇ ਨੇ ਸਾਰੇ ਇੱਕੋ ਸਾਈਜ਼ ਦੇ ਨਹੀਂੀ ਲਗਾਣੇ ਬਈ ਹਿਸਾਬ ਨਾਲ ਲੱ ਲਾਲ ਲੋ ਵਿੱਚ ਛੋਟੇ ਵੱਡੇ ਸਭ ਮਿਕਸ
ਹਾਂਜੀ ਇਹ ਵੀ ਕਲਾਕਾਰੀ ਹੈ ਫੇਿਰ ਇੱਕ ਹਨਾ
ਹੰ
ਇਸੇ ਕਿਸੇ ਨੂੰ ਅ ਬਣਾਾਨ
ਹਾਂ ਹਾਂ ਇਹ ਤੇ ਨਾ ਇੱਕ ਵਾਰੀ ਬ ਵੇਖ ਲ ਬਣਾਉਂਦੇ ਆਾਂ ਤੇ ਬਸ ਫੇਰ ਆਪਣੇ ਆਪ ਬਣਾਣੇ ਆ ਜਾਂਦੇ ਨੇ ਇੰਨੀ ਜ਼ਿਆਦਾ ਵੀ ਮੁਸ਼ਕਿਲ ਨਹੀਂ ਹੈ ਹਾਂ ਅਤੇ ਫਿਰ ਬਸ ਸਟੀਮ ਹੀ ਦੇਣੀ ਹੁੰਦੀ ਦੀ ਇਹਨੂੰ ਅ ਬਈ ਗੈਸ ਹਲਕਾ ਕਰਕੇ ਕੁੂੱਕਰ ਵਿੱਚ ਨੁ ਪਾ ਕੇ ਅਤੇ ਰੱਖ ਦਿਉ ਬ ਬਸ ਸਟੀਮ ਭਰੀ ਰਹੇ ਵਿੱਚ ਕੁ ਅਤੇ ਇੱਕ ਦੋ ਇੱਕ ਸੀਟ ਟਟੀਆਵੇ ਅਤੇ ਹਲਕੇ ਗੈਸ 'ਤੇ ਪਏ ਰਹਿਣ ਫਿਰ ਏ ਅੱਧੇ ਘੰਟੇ ਬਾਅਦ ਖੋਲ੍ਹ ਕੇ ਦੇਖ ਲਓ ਥੋੜ੍ਹਾ ਇਹਨੂੰ ਨਾ ਚਾਕੂ ਨਾਲ ਦੇਖ ਲਓ ਅੰ ਉੱਰ ਤੱਕ ਜਾਂਦਾ ਪਿਆ ਕਿ ਨਹੀਂ ਜਾਂਦਾ ਰੁਪਆ
ਅੱਛਾ ਮਤਲਬ ਕੱਚਾ ਨਹੀਂੀ ਰਹਿਣਾ ਚਾਹੀਦਾ ਮਤਲਬ ਅਸੀਂ ਚਾਕੂ ਦੇ ਅੰਦਰ ਪਾਇਆ ਤੇ ਉਹ ਚਾਕੂ ਸਾਫ਼ ਨੀ ਕਰਨਾ ਚਾਹੀਦਾ ਤੇ ਮਤਲਬ
ਸਾਫ਼ ਹਾਂ ਹਾਂ ਵੀ ਵੇਸਣ ਨੀ ਲੱਗੇ ਗਿਆ ਹੋਣਾ ਚਾਹੀਦਾ ਨਾਲ ਫਿਰ ਸਮਝ ਲਓ ਪੱਕ ਗਿਆ ਅੱਛੀ ਤਰ੍ਹਾਂ ਹਾਂ ਫਿਰ ਇਹਨੂੰ ਕੂੱਕਰ ਚੋਂ ਕੱਢੋਗੇ ਨਾ ਇਹਨੂੰ ਥਾਲੀ ਚ ਪਾ ਕੇ ਇਹਨੂੰ ਪੱਖੇ ਥੱਲੇ ਰੱਖ ਦੋ ਥੋੜ੍ਹੀ ਦੇਰ ਤਾਂ ਚੰਗੀ ਤਰ੍ਹਾਂ ਇਹ ਠੰਢ ਦੇ ਭਜਨ ਫਿਰ ਅੱਛੀ ਤਰ੍ਹਾਂ ਕੱਟੇ ਜਾਂਦੇ ਨੇ
ਹਾਂਜੀ ਹਾਂਜੀ
ਅਤੇ ਫਿਰ ਇਹਨੂੰ ਤੁਸੀਂ ਤਲ ਕੇ ਖਾਓ ਤਵੇ 'ਤੇ ਤਲ ਲੋਈ ਤਵੇ ਤਾਂ ਜ਼ਿਆਦਾ ਸਹੀ ਬਣਦੇ ਨੇ
ਅੱਛਾ ਤਵੇ ਇਹ ਤੇ ਜ਼ਿਆਦਾ ਤੇ ਬਣਦੇ ਆ। ਮੈਂ ਨਾ ਇੱਕ ਵਾਰੀ ਨਾ ਫਿਰ ਤੁਹਾਨੂੰ ਇੱਕ ਵਾਰੀ ਤੁਸੀਂ, ‌ਤੁਸੀਂ ਹੁਣ ਕਦੋਂ ਬਣਾਓਗੇ ਪਤੋੜ ਜਦੋਂ ਵੀ ਤੁਸੀਂ ਬਣਾਓ ਨਾ ਪਤੋੜ ਤੇ ਫਿਰ ਮੈਨੂੰ ਦੱਸ ਜਿਨਾ ਮੈਂ ਆ ਜਾਗੀ ਤੁਹਾਡੇ ਘਰ ਵੇਖ ਖਨਕੀ ਮ ਬੰਦਿਆ
ਠੀਕ ਏ ਠੀਕ ਏ।
ਐਵੇਂ ਨਾ ਫਿਰ ਧਿਆਨ ਰਹਿੰਦਾ ਏ ਕਿ ਅ ਵੱਡਾ ਪੱਤਾ ਕਦੋਂ ਲਾਉਣਾ ਹੈ ਛੋਟਾ ਉਸ ਤੋਂ ਛੋਟਾ ਕਿਵੇਂ ਲਗਾਉਣਾ ਹੈ ਫਿਰ ਐਵੇਂ ਨਾ ਧਿ, ਧਿਆਨ ਚ ਰ
ਧਿਆਨ ਚ ਰ ਹਾਂ ਹਾਂ ਬਿਲਕੁਲ ਸਹੀ ਗੱਲ ਏ ਤੇ ਮੈਂ ਨਾ ਤੁਹਾਨੂੰ ਫੋਨ ਕਰਾਂਗੀ। ਜਦੋਂ ਵੀ ਮੈਂ ਬਣਾਵਾਂਗੀ ਨਾ।
ਹਾਂਜੀ ਹਾਂਜੀ, ਹਾਂ ਮੈਂ ਆਵਾਂਗੀ। ਹੋਰ ਦੱਸੋ?
ਹੋਰ ਤੁਸੀਂ ਚੇ ਆ ਗੇ ਬੱਚੇ ਆ ਗਏ ਨੇ। ਔਫਿਸ ਤੋਂ
ਹੋਰ ਅ ਰਾਤ ਦੀ ਰੋਟੀ ਚ ਕੀ ਬਣਾਇਆ ਤੁਸੀਂ?
ਮੈਂ ਬਣਾਈਏ ਦਾਲ ਮੂੰਗੀ। ਧੋਤੀ ਹੋਈ ਦਾਲ ਬਣਾਈਏ ਨਾਲ ਪਕੌੜੇ ਬਣਾਏ ਨੇ।
ਕੌਮ ਸੇ
ਪਕੌੜੇ ਪਿਆਜ਼ ਆਲੂ ਦੇ।
ਅੱਛਾ ਪਿਆ, ਆਜ ਆਲੂ। ਪਿਆਜ ਔਰ ਆਲੂ ਦੇ ਕੱਠੀ ਬਣਾ ਲੀਦੇ ਓ?
ਹੋਰ ਲੰਬੇ ਪਿਆਜ਼ ਕੱਟ ਲੈਂਦੇ ਆ ਅਸੀਂ ਲੰਬੇ ਈ ਆਲੂ ਕੱਟਦੇ ਆ ਜਿਸ ਤਰ੍ਹਾਂ ਫਰੈਂਚ ਫਰਾਈ ਵਸ ਤੇ ਨੀ ਕੱਟਦੇ
ਹਾਂ
ਉਝ ਈ ਕੱਟ ਲੈਂਦੇ ਆਲੂ ਹਾਂ ਤੇ ਪਿਆਜ ਵੀ ਲੰਬੇ-ਲੰਬੇ। ਤੇ
ਹਾਂਜੀ ਹਾਂਜੀ, ਠੀਕ ਹੈ‌ ਏ ਅੱਛਾ। ਤੇ ਤੁਸੀਂ ਅ ਪਾਲਕ ਦੇ ਬਣਾ ਲੈਦੇ? ਓ
ਹਾਂ ਪਾਲਕ ਦੇ ਵੀ ਬਣਾ ਲੈਂਦੇ ਆ।
ਪਾਲਕ ਦੇ ਕਿਵੇਂ ਬਣਦੇ ਆ ਮੈਨੂੰ ਤੁਸੀਂ ਪਾਲਕ ਦੇ ਦੱਸ ਦਓ ਮੈਨੂੰ ਨਾ ਪਾਲਕ ਦੇ ਬਣਾਣੇ ਨੀ ਆਉਂਦੇ।
ਅੱਛਾ ਪਾਲਕ ਦੇ ਲਈ ਬਸ ਪਾਲਕ ਨੂੰ ਧੋ ਧੁ ਕੇ ਕੱਟ ਲੈਣਾ ਏ ਉਹਦੇ ਚ ਪਾਣੀ ਦੀ ਜ਼ਰੂਰਤ ਨੀ ਪੈਂਦੀ ਪਾਲਕ ਕਦੇ ਬਣਾਣਾ ਅਤੇ ਨਾ ਪਾਣੀ ਨਹੀਂ ਪੈਂਦਾ ਕਿਉਂਕਿ ਪਾਲਕ ਵਿੱਚ ਪਾਣੀ ਹੁੰਦਾ ਏ ਤੇ ਵਿੱਚ ਪਾਲਕ ਖ ਵੀ ਆਲੂ ਪਾ ਲਓ ਕੱਟ ਕੇ ਪਿਆਜ਼ ਪਾ ਲਓ ਆਲੂ ਪਾਲਕ ਪਿਆਜ਼ ਹੈ ਉੱਥੇ ਵੀ ਬਣ ਜਾਂਦੇ ਨੇ ਖਾਲੀ ਪਾਲਕ ਦੇ ਬਣਾਉਣੇ ਨੇ ਤੇ ਉਹ ਵੀ ਹਾਂ ਤੇ ਉਹ ਤਾਂ ਫਿਰ ਵੇਸਨ ਘੋਲਦੇ ਹਾਂ
ਅਸੀਂ ਕਦੇ ਬਣਾਏ ਹੀ ਨਹੀਂੀ ਅਸੀਂ ਜ਼ਿਆਦਾਤਰ ਆਲੂ ਜਾਂ ਪਿਆਜ ਦੇ ਬਣਾਉਂਦੇ ਹਾਂ ਜਾਂ ਤੇ ਉਹ ਮਿਰਚਾਂ ਜੋ ਹੁੰਦੀਆਂ ਮਿਰਚਾਂ ਨੂੰ ਬੇਸਣ ਦੇ ਅੰਦਰ ਡੁਬੋ ਕੇ ਮਿਰਚਾਂ ਵਾਲਾ ਪਕੌੜਾ ਬਣ ਜਾਂਦਾ ਹੈ ਜੋ ਅਸੀਂ ਜ਼ਿਆਦਾਤਰ ਉਹੀ ਬਣਾਈ ਦੇ ਆ
ਅੱਛਾ ਤੁਸੀਂ ਨਾ ਕਦੀ ਉਹ ਬਣਾਏ ਨੇ ਉਹ ਮਿਰਚਾਂ ਵਾਲੇ ਪਕੋ ਜਿਹੜੀ ਮੋਟੀਆਂ ਮਿਰਚਾਂ ਮਿਲਦੀਆਂ ਨੇ ਹਰੀਆਂ ਮਿਰਚਾਂ ਤੇ ਉਹਦੇ 'ਚ ਨਾ ਜਿਸ ਤਰ੍ਹਾਂ ਮਿਸ ਨਹੀਂ ਬਣਾਈ ਦੀ ਰੋਟੀ ਹਾਂ ਥੋੜੀ ਮੋਟੀਆਂ ਹੀ ਹੁੰਦੀਆਂ ਚਾਰ ਵਾਲੀਆਂ ਹੁੰਦੀਆ ਨੇ ਉਹ
ਅੱਛਾ ਹਾਂ ਹਾਂ ਠੀਕ ਹੈ ਸਮਝ ਗਈ
ਹਾਂ ਤੇ ਜਿਸ ਤਰ੍ਹਾਂ ਆਲੂਆਂ ਦੀ ਮਿਸ ਬਣਾਉਂਦੇ ਨੇ ਨਾ ਆਲੂ ਅਹ ਰੋਟੀ ਬਣਾਉਣ ਵ ਪਰੋਂਠੇ ਬਣਾਉਣ ਵਾਸਤੇ ਆਲੂ ਦੇ ਆਲੂ ਦੀ ਮਿਸ ਬਣਾਉਂਦੇ ਨੇ ਨਾ
ੂ ਦੇ ਅੰਦਰ ਪਿਆਜ ਪਾਲੇ ਨਮਕ ਮਿਰਚ ਮਸਾਲੇ ਵਾਲੀ
ਹਾਂ ਹਾਂ ਤੇ ਉਹਨੂੰ ਨਾ ਥੋੜ੍ਹਾ ਜਿਹਾ ਭੁੰਨ ਲੈਣਾ ਤੇਲ ਪਾ ਕੇ ਫਰਾਈ ਕਰ ਲਉ ਉਹਨੂੰ ਅਤੇ ਉਹ ਫਿਰ ਤੁਸੀਂ ਮਿਰਚ ਦੇ ਵਿੱਚ ਭਰੋ ਅਤੇ ਮਿਰਚ ਨੂੰ ਫਿਰ ਵੇਸਣ 'ਚ ਡੀਪ ਕਰਕੇ ਫਿਰ ਤਲੋ ਵੇਖੋ ਕਿੰਨੀ ਸਵਾਦ ਮਿਰਚ ਬਣਦੀ ਹੈ ਮਿਰਚ ਕੱਚ ਦਾ ਪਕੌੜੇ ਬ ਬੜੇ ਸਵਾਦ ਬਣਦੇ ਨੇ
ਹਾਂ ਉਹਦੇਦਾ ਫੀਲਿੰਗ ਹੁੰਦੀ ਹੋਏਗੀ ਤੇ ਫਿਰ ਉਹ ਜ਼ਿਆਦਾ ਸਵਾਦ ਲੱਗਦੀ ਹੋਏਗੀ
ਬਹੁਤ ਸਵਾਦ ਲੱਗਦਾ
ਹਾਂ ਤੇ ਲੱਗਦੀ ਆ ਸਵਾਦ ਇਹ ਫੀਿਲਿੰਗ ਵਾਲੀ ਬਣਾ ਕੇ ਵੇਖਾਂਗੀ ਫਿਰ ਮੈਂ
ਚਕੌੜੀ ਵੀ ਨਹੀਂ ਹੁੰਦੀ ਨਾ ਪੂਰੀ ਖਾਈ ਜਾਂਦੀ ਹੈ ਇਹ ਤੇਜ਼ ਨਹੀਂ ਹੁੰਦੀ ਮਿਰਚ
ਹਾਂ। ਹਾਂਜੀ ਇਹ ਮਤਲਬ ਦੂਸਰੀ ਵਾਰੀ ਦਿਓ ਕਦੇ ਕਈ ਕਈ ਕਈ ਵਾਰ ਕੋੜੀ ਨਿਕਲਦੀ ਹੈ ਕੋਈ। ਹਾਂ। ਜੋ ਦੂਸਰੀਆਂ ਹੁੰਦੀਆਂ ਉਹ ਕਦੀ ਕ ਵਾਰ ਕੋੜ ਹੀ ਨੀ ਨਿਕਲ ਜਾਂਦੀ ਏ ਕਦੀ ਕ ਵਾਰ ਸਹੀ ਹੁੰ। ਦੋਂ ਖ ਇਹਦੇ ਕੌੜੀਆਂ ਨੀ ਹੁੰਦੀਆਂ ਖਾ ਲੈਂਦੇਆਂ।
ਹਮ ਹਮ।
ਹਾਂਜੀ ਚਲੋ। ਠੀਕ ਜਦੋਂ ਬਣਾਓਗੇ ਨਾ ਤੇ ਫੇਿਰ ਪ ਤੋੜ ਮੈਨੂੰ ਦੱਸਣਾ ਮੈਂ ਆਵਾਂਗੀ ਤੁਹਾਡੇ ਘਰ
ਠੀਕ ਹੈ ਠੀਕ ਹੈ ਮੈਂ ਨਾ ਤੁਹਾਨੂੰ ਫੋਨ ਕਰ ਦਾਂਗੀ ਹੈਨਾ।
ਚਲੋ ਫੇਰ ਠੀਕ।
ਹਾਂ ਹਾਂ ਠੀਕ ਹੈ ਚਲੋ ਸਤਿ ਸ੍ਰੀ ਅਕਾਲ ਜੀ।